ਹੈਲੋ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਹੋ?
ਬਸ ਵਧੀਆ ਤੁਸੀਂ ਸੁਣਾਓ?
ਵਧੀਆ ਜੀ ਵਧੀਆ ਹੋਰ ਕੀ ਕਰਦੇ ਸੀ।
ਬਸ ਹਾਂ ਮੈਂ ਸੋਚ ਰਹੀ ਸੀ ਕਿ ਮੇਰੀ ਬੇਟੀ ਜ਼ਿਆਦਾ ਅੱਜ ਕੱਲ੍ਹ ਦੂਸਰੀ ਹਿੰਦੀ ਭਾਸ਼ਾ ਜਾਂ ਇੰਗਲਿਸ਼ ਯੂਜ ਕਰਦੀ ਹੈ, ਤੇ ਪੰਜਾਬੀ ਭਾਸ਼ਾ ਔਨੂੰ ਕਿਵੇਂ ਸਿਖਾਵਾਂ।
ਹਾਂਜੀ ਹਾਂਜੀ ਹਾਂਜੀ
ਤਾਂ ਔਹੀ, ਤੁਹਾਡਾ ਕੀ ਵਿਚਾਰ ਹੈ, ਸਾਨੂੰ ਲਾਈਕ ਆਪਣੀ ਪੰਜਾਬੀ ਭਾਸ਼ਾ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਕਿਉਂਕਿ ਅੱਜ ਕੱਲ ਥੋੜਾ ਘਟ ਗਿਆ ਹੈ।
ਹਾਂਜੀ ਹਾਂਜੀ ਬਹੁਤ ਘੱਟ ਗਿਆ ਮੇ ਦੇਖੋ ਮੇਨ ਰੀਜ਼ਨ, ਜਿਹਾ ਵੇਖਿਆ ਜਾਏ ਤੇ, ਇੱਕ ਤੇ ਘਰ ਦਾ ਮਹੌਲ ਹੋ ਗਿਆ। ਪਹਿਲੇ ਨੰਬਰ ਤੇ, ਠੀਕ ਹੈ ਤੇ ਦੂਜੀ ਗੱਲ ਹੋ ਗਈ ਸਕੂਲ, ਦੇਖੋ ਜੋ ਛੋਟਾ ਬੱਚਾ ਆਂਦਾ ਹੈ ਉਹਦੇ ਮੇਨ ਦੇਖ ਮੇਨ ਘਰ ਹੈ ਜਿਹੜਾ, ਔਨਾ ਦੇ, ਦੋ ਮੇਨ ਘਰ ਨੇ। ਦੇ ਦੋ ਘਰ ਨੇ, ਸਕੂਲ ਤੇ ਇੱਕਰ ਆਪਣਾ ਘਰ ਐ। ਦੋਨੋ ਜਗ੍ਹਾ ਤੋਂ ਹਾਂ ਕਹਿੰਦੇ ਨੱਬੇ ਪ੍ਰਸੈਂਟ ਤੇ ਐ ਔ ਹੈ, ਦੋ ਜਗਾ ਹੀ ਸਿੱਖਦਾ ਨੱਬੇ ਵੀ ਕ ਲਾ ਲੋ, ਤੁਸੀਂ ਪਚਾਨਵੇਂ ਲਾ ਲੋ ਪਚਾਨਵੇਂ ਦੋ ਜਗ੍ਹਾ ਤੋਂ ਹੀ ਸਿੱਖਦਾ ਐ, ਠੀਕ ਅੱਜ ਕੱਲ੍ਹ ਦੇ ਦੇਖੋ ਅੱਜ ਕੱਲ੍ਹ ਨਾ ਕਈ ਵੈਸੇ ਲੇਡੀਜ਼ ਲਗਾ ਲੋ, ਉਹ ਨਾ ਪੰਜਾਬੀ ਬੋਲਣ ਤੇ ਇਤਰਾਜ਼ ਕਰਦੀਆਂ ਹੈ। ਤੇ ਉਹ ਕਹਿੰਦੇ ਬ ਹਿੰਦੀ ਬੋਲੋ ਹਿੰਦੀ
ਹਿੰਦੀ ਚ ਬੋਲੋ ਕਿਉਂਕਿ ਸਕੂਲ ਬੋਲਦੇ ਆ, ਬਟ ਇਹ ਨਹੀਂ ਸਮਝਦੇ ਕਿ ਬੱਚੇ ਨੂੰ ਸਾਰੀਆਂ ਭਾਸ਼ਾਂ ਆਊਣੀਆਂ ਜ਼ਰੂਰੀਆਂ ਐ, ਮਾਤਰ ਭਾਸ਼ਾ ਸਾਡੀ ਮਾਂ ਭਾਸ਼ਾ ਹੈ ਮਾਂ ਬੋਲਦੀ ਹੈ।
ਹੁਣ ਦੇਖੋ ਜਿਹੜਾ ਇਹ ਪੰਜਾਬੀ ਜਿਹੜੀ ਲੁਪਤ ਹੋ ਰਹੀ ਹੈ, ਇਹਨਾਂ ਦੇਖੋ ਮੇਨ ਸਕੂਲ ਹੈ। ਸਕੂਲ ਕਿਉਂ ਹੈ, ਕਿਉਂਕਿ ਸਕੂਲ ਦੇ ਵਿੱਚ ਨਾ ਅੱਜ ਕੱਲ੍ਹ ਆਰ ਐਸ ਐਸ ਦਾ ਥੋੜ੍ਹਾ ਜ਼ਿਆਦਾ ਬੋਲਬਾਲਾ ਦੇਖਿਆ ਜਾਂਦਾ ਪਯਾ ਠੀਕ ਹੈ, ਤੇ ਹੁਣ ਸਕੂਲ ਪੰਜਾਬ ਦੇ ਵੀ ਸਕੂਲ ਨੇ, ਠੀਕ ਹੈ ਸਕੂਲ ਪੰਜਾਬੀ ਦੇ ਨੇ ਲੇਕਿਨ ਉੱਥੇ ਦਾ ਜਿਹੜਾ ਪ੍ਰਿੰਸੀਪਲ ਏ, ਉਹ ਬਾਹਰ ਦਾ ਲਿਆ ਕੇ ਰੱਖਿਆ ਹੋਇਆ ਹੈ। ਹਿਮਾਚਲ ਤੋਂ ਲੈ ਲਿਆ ਹਰਿਆਣਾ ਤੋਂ ਲੈ ਲਿਆ ਉਹ ਆਪ ਨੂੰ ਪੰਜਾਬੀ ਚਹਿੰਦੀ ਹੁੰਦੀ। ਤੇ ਫੇਰ ਉਹ ਬਾਕੀ ਬੱਚਿਆਂ ਨੂੰ ਕਹਿੰਦਾ, ਕਿ ਬਈ ਮੈਨੂੰ ਪੰਜਾਬੀ ਨੀ ਆਂਦੀ, ਤੁਸੀਂ ਹਿੰਦੀ ਬੋਲੋ। ਹੈਲੋ। ਜਿਸ ਕਈ ਟੀਚਰ ਵੀ ਹੁੰਦੇ ਨੇ ਉਹਨਾਂ ਨੂੰ ਆਪ ਹੀ ਨਹੀਂ ਪੰਜਾਬੀ ਆਉਂਦੀ ਹੁੰਦੀ। ਉਹ ਫੇਰ ਕਦੇ ਕਦੇ ਸਾਰਾ ਬੋਲਬਾਲਾ ਹੀ ਕੀ ਹੋ ਜਾਂਦਾ ਹਿੰਦੀ ਦਾ।
ਪਰ ਆਪਾਂ ਜਿਹੜਾ ਸੀ ਬੀ ਐਸ ਇ ਆਈ ਸੀ ਐਸ ਇ ਬੱਚਿਆਂ ਨੂੰ ਪੜਾ ਰਹੇ ਹੈਗੇ। ਪੰਜਾਬ ਬੋਰਡ ਵਿੱਚ ਵੀ ਇਹਨੂੰ ਅੱਜ ਕੱਲ੍ਹ ਹਿੰਦੀ ਨੂੰ ਮਹੱਤਤਾ ਦਿੱਤੀ ਜਾ ਰਹੀ ਹੈ। ਪਰ ਜਿਹੜੇ ਆਪਾਂ ਆਈ ਸੀ ਐਸ ਸੀ, ਐਂਡ ਸੀ ਬੀ ਐ ਸੀ ਐ ਬੱਚਿਆਂ ਨੂੰ ਕਰਵਾ ਰੇ ਆਂ ਫੇਰ, ਤੇ ਉਹਨਾਂ ਵਿੱਚ ਵੀ ਹੁੰਦਾ ਨਾ ਸਕੂਲ ਵਿੱਚ ਆਈ ਸੀ ਆਈ ਸੀ ਬੋਰਡ ਕਿ ਹਿੰਦੀ ਹੈ, ਨੀ ਇੰਗਲਿਸ਼ ਵੀ ਯੂਸ ਕਰਨੀ ਹੈ ਆਪਾਂ ਸਪੈਸ਼ਲੀ ਉਹ ਚੂਜ ਕਰ ਰਹੇ ਆਂ, ਆਪਾਂ ਸਪੈਸ਼ਲੀ ਔ ਬੱਚਿਆਂ ਨੂੰ ਬੋਲ ਰਹੇ ਹਾਂ ਕਿ ਨਹੀਂ ਬੱਚੇ ਤੁਸੀਂ ਪੰਜਾਬੀ ਨਹੀਂ ਬੋਲੋ ਤੁਸੀਂ ਹਿੰਦੀ ਬੋਲੋ ਕਿਉਂਕਿ ਅੱਗੇ ਆਪਾਂ ਉਹਨਾਂ ਦਾ ਫਿਊਚਰ ਦੇਖ ਰਹੇ ਆ ਕਿਉਂ ਆਪਾਂ ਨੂੰ ਗਲੋਬਲੀ ਕਪੀਟੀਸ਼ਨ ਲਈ ਆਪਾਂ ਬੱਚਿਆਂ ਨੂੰ ਰੈਡੀ ਕਰ ਰਹੇ ਹਾਂ। ਬਟ ਕਿਤੇ ਨਾ ਕਿਤੇ ਉਹ ਦੇਖਦੇ ਹੋਏ ਉਹਦੇ ਨਾਲ ਨਾਲ ਹਮ ਹਾਂਜੀ।
ਗਲੋਬਲ ਲੈਵਲ ਦੇ ਦੇਖੋ, ਤੇ ਇੰਗਲਿਸ਼ ਮੇਨ ਐ। ਹਿੰਦੀ ਸਿਰਫ ਇੰਡੀ ਇੰਡੀਆ ਦੇ ਵਿੱਚ ਨੀ ਚੱਲਦੀ ਹੈ। ਹਾਂਜੀ ਬਾਕੀ ਤੁਸੀਂ ਅਦਰ ਕੰਟਰੀਜ਼ ਜਾਔਗੇ ਨਾ ਅਦਰ ਵੈਸੇ ਦੇਖੋ ਜਿੰਨੀਆਂ ਵੀ ਕੰਟਰੀਆਂ ਨੇ, ਔ ਤੁਸੀਂ ਲਓਗੇ ਕਹਿੰਦੇ ਨੇ ਮੰਨ ਲੋ ਕਿ ਇੱਕ ਸੌ ਪੈਂਹਠ ਦੇ ਆਸ ਪਾਸ ਕੰਟਰੀਆਂ ਨੇ ਮੇਰੇ ਖਿਆਲ ਸ਼ਾਇਦ ਅੰਦਾਜ਼ੇ ਦੇ ਹਿਸਾਬ ਨਾਲ ਬੋਲ ਰਿਹੇ, ਠੀਕ ਹੈ ਤੇ ਦੇ ਵਿੱਚੋਂ ਮੈਂ ਕਹਿੰਦਾ ਵਾ ਘੱਟ ਤੋਂੱ ਸੌ ਕੰਟਰੀਆਂ ਦੇ ਵਿੱਚ ਤੇ ਅੰਗਰੇਜ਼ੀ ਬੋਲੀ ਜਾਂਦੀ ਹੈ ਮ ਅੰਗਰੇਜ਼ੀ ਬੋਲੀ ਨ ਜਾਂਦੀ ਅੰਗਰੇਜ਼ੀ। ਇਹ ਕੀ ਕਹਿੰਦੇ ਅੰਗਰੇਜ਼ੀ ਸਮਝ ਲੈਂਦੇ ਨੇ। ਬੋਲੀ ਤੇ ਵੈਸੇ ਕੁਛ ਗਿਣਤੀ ਹਾਂਜੀ ਹਾਂਜੀ ਗਿਣਤੀ ਦੇ ਨੇ ਜਿਹੜੇ। ਇੱਕ ਦੋ ਦੇਸ਼ ਹੋਏ ਜਿੱਥੇ ਇੰਗਲਿਸ਼ ਬੋਲੀ ਜਾਂਦੀ ਹੈ ਲੇਕਿਨ ਜ ਤਕਰੀਬਨ ਜ਼ਿਆਦਾਤਰ ਦੇਸ਼ਾਂ ਦੇ ਵਿੱਚ। ਇੰਗਲਿਸ਼ ਸਮਝੀ ਜਾਂਦੀ।
ਟੈਕਨੋਲੋਜੀ ਜਿੱਦਾਂ ਦੀ ਅਡਵਾਂਸ। ਹੋਈ ਹੈ ਹੁਣ ਟੈਕਨੋਲੋਜੀ ਦੇ ਨਾਲ ਆਪਾਂ ਵਰਲਡ ਵਾਈਡ ਇੱਕ ਨਾਲ ਕਨੈਕਟ ਕਰਦੇ ਹਾਂ ਤੇ ਇੱਕ ਜਿਹੜੀ ਮੇਨ ਭਾਸ਼ਾ। ਉਹ ਇੰਗਲਿਸ਼ ਹੈ ਉਹ ਉਹਦੇ ਥਰੂ ਹੀ ਕੋ। ਕੋਂਟੈਕਟ ਆਪਾਂ ਆਪਣੇ ਸਟੇਟ ਦੇਖ ਲਈਏ ਆਪਣੇ ਪੰਜਾਬ ਨੂੰ ਛੱਡ ਕੇ।
ਹਮ।
ਸੋਰੀ ਬਾਕੀ ਸਟੇਟ ਦੇਖ ਤਾਂ ਆਪਾਂ ਅਗਰ ਉਹਨਾਂ ਦੀ ਆਪਾਂ ਭਾਸ਼ਾ ਨੀ ਆਪਾਂ ਸਾਨੂੰ ਹਿੰਦੀ ਬੋਲਣੀ ਪਏਗੀ। ਉਹਨਾਂ ਨੂੰ ਹਿੰਦੀ ਹੈਗੀ ਹੈ ਇੰਗਲਿਸ਼ ਹੈਗੀ। ਆਪਾਂ ਉਹਨਾਂ ਨੇ ਕਿੱਦਾਂ ਕਨੈਕਟ ਕਰਾਂਗੇ ਸਾਊਥ ਇੰਡੀਅਨ ਨਾਲ ਕਿੱਦਾਂ ਕਨੈਕਟ ਕਰਾਂਗੇ। ਪਹਿਲਾਂ ਆਪਾਂ ਕਰੋ ਉਹਨਾਂ ਨੂੰ ਹਿੰਦੀ ਆਈ ਸਾਨੂੰ ਜਿੰਨੀ ਕਿ ਇੰਗਲਿਸ਼ ਹੈ ਕਿ ਆਪਾਂ ਉਹ ਨੂੰ ਪੁੱਛਾਂਗੇ ਅਗਰ ਆਪਾਂ ਨੂੰ ਆਪਾਂ ਨੂੰ ਨਹੀਂ ਤਾਂ ਆਪਾਂ ਨੂੰ ਹਿੰਦੀ ਪੁੱਛਾਂਗੇ ਕਿ। ਕਿ ਤੁਸੀਂ ਹਿੰਦੀ ਜਾਣਦੇ ਹੋ? ਆਉਂਦੀ ਹੈ ਤਾਂ ਫੇਰ ਹੀ ਆਪਾਂ ਉਹਨਾਂ ਨਾਲ ਕਨੈਕਟ ਕਰਾਂਗੇ ਕਿਸ ਤਰ੍ਹਾਂ ਕਰਾਂਗੇ ਸਿਰਫ ਆਪਾਂ ਪੰਜਾਬ ਹਾਂ ਇਹ ਕ ਚ ਸਾਡੀ ਮਾਂ ਬੋਲੀ ਹੈ ਆਪਣੇ ਬੱਚਿਆਂ ਨੂੰ ਸਿਖਾਣੀ ਜ਼ਰੂਰੀ ਹੈ ਜਿਹੜੀ ਘਰ ਤੋਂ ਸ਼ੁਰੂ ਕਰਨੀ ਜ਼ਰੂਰੀ ਹੈ।
ਹਾਂਜੀ ਹਾਂਜੀ
ਜਿਹੜੇ ਸਕੂਲ ਵਿੱਚ ਇੱਕ ਸਬਜੈਕਟ ਹੋਵੇ ਜਿਹੜਾ ਕਿ ਜਿਹੜਾ ਹੁੰਦਾ ਹੀ ਆ ਬਟ ਉਹਦੇ ਵਿੱਚ ਵੀ ਟੀਚ ਹਿੰਦੀ ਵਰਤਦੀਆਂ ਨੇ ਇੰਗਲਿਸ਼ ਵਰਤਦੀਆਂ। ਨੇ ਜਿਹੜੇ ਉਹਨਾਂ ਨੂੰ ਛੱਡ ਕੇ ਉਹ ਨੇ ਨਾ ਬੱਚਿਓ ਪੰਜਾਬ ਸ਼ੁੱਧ ਪੰਜਾਬੀ ਭਾਸ਼ਾ ਵਰਤਣੀ ਹੈ ਉਹਨਾਂ ਨੇ ਦੱਸਣਾ ਚਾਹੀਦਾ ਹੈ।
ਹਾਂਜੀ ਹਾਂਜੀ ਹੁਣ ਜਿੱਦਾਂ ਤੁਸੀਂ ਤਾਮਿਲਨਾਡੂ ਵਾਲੀ ਸਾਈਡ ਚਲੇ ਜਾਓ। ਉਹ ਹਿੰਦੀ ਭਾਸ਼ਾ ਨੂੰ ਭਾਸ਼ਾ ਨਹੀਂ ਮੰਨਦੇ। ਉਹ ਕਹਿੰਦੇ ਨੇ ਅਸੀਂ ਤਾਮਿਲਨਾਡੂ ਭਾਸ਼ਾ ਬੋਲਾਂਗੇ।
ਹਮ ਤਮਿਲ ਬੋਲਦੇ ਆ।
ਹਾਂਜੀ ਉਹ ਤਮਿਲ ਬੋਲਦੇ ਨੇ ਉਹ ਹਿੰਦੀ ਨਹੀਂ ਬੋਲਦੇ ਉਹ ਇੰਗਲਿਸ਼ ਹਾਂਜੀ ਉਹ ਇੰਗਲਿਸ਼ ਤੇ ਤਮਿਲ। ਉਹ ਦੋ ਭਾਸ਼ਾ ਦਿੰਦੇ ਨੇ ਤੇ ਏਦਾਂ ਹੀ ਸਾਨੂੰ ਏਦਾਂ ਹੀ ਸਾਨੂੰ ਪੰਜਾਬੀ ਹੋਣਾ ਚਾਹੀਦਾ ਹੈ ਕਿ ਪੰਜਾਬੀ ਔਰ ਇੰਗਲਿਸ਼ ਮੇਨ ਹੋਣੀ ਚਾਹੀਦੀ ਹੈ।
ਮੇਨ ਹੋਣੀ ਚਾਹੀਦੀ ਹੈ ਹਰ ਕੋਈ ਆਪਣੇ ਜ ਗੁਜਰਾਤੀ ਨੇ ਆਪਣੀ ਪ੍ਰੈਫਰੈਂਸ ਦੇ ਰਹੇ ਆ ਆਪਣੀ ਲੈਂਗੁਏਜ ਨੂੰ ਹਰ ਕੋਈ ਆਪਣੀ ਲੈਂਗੁਏਜ ਨੂੰ ਪ੍ਰੈਫਰੈਂਸ ਦੇ ਰਿਹਾ ਪਰ ਜਿਹੜੀ ਸਾਡੇ ਪੰਜਾਬੀ ਨੇ ਅੱਜ ਕੱਲ ਆਪਾਂ ਜਿਹੜੀ ਆਪਣਾ ਸੱਭਿਆਚਾਰ ਆ ਆਪਣੀ ਭਾਸ਼ਾ ਆ ਉਹ ਸਾਰੇ ਆਪਣੇ ਬੱਚਿਆਂ ਨੂੰ ਪ੍ਰਪ ਨਹੀਂ ਸਿਖਾ ਪਾ ਰਹੇ ਜਿਹੜਾ ਆਪਾਂ ਆਪਣੇ ਬਚਪਨ ਚ ਦੇਖਿਆ ਹੈ।
ਦੇਖੋ ਗੱਲ ਦੇਖੋ ਅਸੀਂ ਬੱਚਿਆਂ ਦੀ ਗੱਲ ਕਰ ਰਹੇ ਹਾਂ। ਸਾਨੂੰ ਵੱਡਿਆਂ ਨੂੰ ਪੰਜਾਬੀ ਬੋਲਦੇ ਸ਼ਰਮ ਆਉਂਦੀ ਹੈ।
ਹਮ ਬਿਲਕੁਲ ਜਦੋਂ ਆਪਾਂ ਕਿਤੇ ਕਾਰਪੋਰੇਟ ਅ ਆਫਿਸ ਚਲੇ ਜਾਈਏ ਜਾਂ ਕਿਸੇ ਚੱਲ ਜਾਈਏ ਤੇ ਆਪਾਂ ਹਿੰਦੀ ਚ ਕਿਸੇ ਬੈਂਕ ਚ ਚੱਲ ਜਾਈਏ। ਇਹ ਵਿੱਚ ਪੁੱਛਾਂਗੇ
ਪੰਜਾਬੀ ਚ ਨੀ ਗੱਲ ਕਰਦੇ ਜਬਕਿ ਸਾਹਮਣੇ ਵਾਲਾ ਪੰਜਾਬੀ ਕਰ ਰਹੇ ਉਹ। ਉਹਨੂੰ ਸ਼ਰਮ ਆਏਗੀ ਮੈਂ ਬੇਇਜਤੀ ਮਹਿਸੂਸ ਕਰਦੇ ਨੇ ਦੱਸੋ ਬੇਇਜਤੀ ਕਿਸ ਗੱਲ ਦੀ?
ਹਮ
ਹਮ ਤਾਂ ਇਸੇ ਕਾਰਨ ਪੰਜਾਬੀ ਲੁਪਤ ਹੋ ਹੁਣ ਜਿੱਦਾਂ ਸਾਡੇ ਨੇ। ਪੜੋਸੀ ਕਿੰਨੇ ਮੇਰਾ ਤਾਇਆ ਨਾਲੇ ਮੇਰੀ ਮਾਸੀ ਲਗਦੀ ਏ। ਤੇ ਹੁਣ ਉਹ ਹਿੰਦੀ ਬੋਲਦੇ ਨੇ। ਮੇਰੇ ਤਾਇਆ ਤਾਈ ਪੰਜਾਬੀ ਬੋਲਦੇ ਨੇ। ਅੱਗੇ ਬੱਚੇ ਆਏ ਖੋਲਦੇ ਨੇ ਹਾਂ ਜੀ। ਉਹ ਸਤਿ ਸ੍ਰੀ ਅਕਾਲ ਨੀ ਕਰਦੇ ਨਮਸਤੇ ਕਰਦੇ ਰਹੇ
ਆ ਓਕੇ
ਜ਼ਿਆਦਾ ਦੂਰ ਕਿੱਥੇ ਜਾਣਾ ਹਾਂਜੀ ਹੁਣ ਤੁਸੀਂ ਮੇਰੇ ਭਤੀਜੇ ਦੇਖਲੋ ਦੇਖੋ ਮ ਛੋਟੇ ਵਾਲਾ ਭਤੀਜਾ ਜੀ ਉਹ ਉੱਨੀ ਗਿਆ ਤ ਤੱਕ ਪੰਜਾਬੀ ਬੋਲਦਾ ਸੀ ਬਹੁਤ ਸੋਹਰੀ ਪੰਜਾਬੀ ਬੋਲਦਾ ਸੀ ਜਦੋਂ ਦੀ ਸਕ ਆਣਾ ਸ਼ੁਰੂ ਕੀਤਾ ਤਾਂ ਤਾਂ ਉਹਨੇ ਹਿੰਦੀ ਬੋਲਣਾ ਸ਼ੁਰੂ ਕਰਤਾ ਉਹ ਹਿੰਦੀ ਔਰਕ ਮਿਕਸ ਬੋਲਦਾ ਹੈ ਕਦੀ ਹਿੰਦੀ ਬੋਲ ਕਦੀ ਪੰਜਾਬੀ ਬੋਲਦੇ ਕਦੇ ਹਿੰਦੀ ਬੋਲ ਲ ਕਦੇ ਪੰਜਾਬੀ ਬੋਲ ਲਗਾ ਉਹ ਹੈ ਕਿਉਂਕਿ ਅਸੀਂ ਘਰ ਨਾਲ ਪੰਜਾਬੀ ਬੋਲਦੇ ਹਾਂ ਉਹ ਛੱਡਣਾ ਪਵੇ ਹਿੰਦੀ ਚ ਬੋਲੇ ਲੇਕਨ ਅਸੀਂ ਉਹ ਪੰਜਾਬੀ ਚ ਬੋਲਦੇ ਹਾਂ ਇਸ ਕਾਰਨ ਉਹ ਕਫਿਊ ਕਰਦਾ ਕਿ ਮੈਂ ਹਿੰਦੀ ਬੋਲਾਂ ਜਾਂ ਪੰਜਾਬੀ ਬੋਲਾਂ ਉਹ ਜਦੋਂ ਸਾਡੇ ਨਾਲ ਗੱਲ ਕਰਦਾ ਨਾ ਪਹਿਲੇ ਹਿੰਦੀ ਚ ਬੋਲਦਾ ਆ ਅਸੀਂ ਪੰਜਾਬੀ ਬੋਲਦੇ ਫਿਰ ਉਹ ਪੰਜਾਬੀ ਤੇ ਆ ਜਾਂਦਾ
ਹਮ ਬਿਲਕੁਲ
ਇਹਹੀ ਚੀਜ਼ ਦੇਖੋ ਨਾ ਅਗਰ ਅਸੀਂ ਉਹਨੂੰ ਹਿੰਦੀ ਚ ਬੋਲਾਂਗੇ ਤੇ ਫਿਰ ਹਿੰਦੀ ਚ ਬੋਲੀ ਕਰੇਗਾ ਫਿਰ ਉਹ ਪੰਜਾਬੀ ਖਤਮ ਹੋ ਜਾਏਗੀ
ਬਿਲਕੁਲ ਹੁਣ ਏਦਾਂ ਹੈ ਕਿ ਮੇਰੀ ਬੇਟੀ ਹੁਣ ਹਿੰਦੀ ਬੋਲਦੀ ਹੈ ਸਕੂਲ ਵਿੱਚ ਮੇਰੇ ਨਾਲ ਹੀ ਸਮਟਾਈਮ ਹਿੰਦੀ ਬੋਲਦੀ ਹੈ ਬਟ ਉਹਨੂੰ ਜਦੋਂ ਆਪਾਂ ਪੰਜਾਬੀ ਉਹਨੂੰ ਪ੍ਰੋਪਰ ਪੰਜਾਬੀ ਆਉਂਦੀ ਹੈ ਪ੍ਰੋਪਰ ਹਿੰਦੀ ਆਉਂਦੀ ਹੈ ਪ੍ਰੋਪਰ ਇੰਗਲਿਸ਼ ਆਉਂਦੀ ਹੈ ਤਿੰਨੋ ਲੈਂਗੁਏਜ ਤੇ ਕਮਾਂਡ ਹੈ ਸਮਾਈਮ ਮੈਨੂੰ ਅਗਰ ਕੋਈ ਕ ਰਿਹਾ ਹੁੰਦਾ ਨੇ ਕਿ ਤੂੰ ਪੰਜਾਬੀ ਚ ਕਿਉਂ ਗੱਲ ਕਰ ਰਹੀ ਹੈ ਹਿੰਦੀ ਚ ਗੱਲ ਜਦੋਂ ਛੋਟੀ ਵੀ ਸੀ ਥੋੜੀ ਤੇ ਮੈਨੂੰ ਕਹਿੰਦੀ ਸੀ ਨਹੀਂ ਇਹਦੀ ਕਮਾਂਡ ਨਹੀਂ ਬਣਨੀ ਇਹਦੀ ਕਮਾਂਡ ਤਿੰਨੋ ਲੈਂਗੁਏਜ ਤੇ ਬਣਾਉਣੀ ਹੈ ਸੋ ਉਹਨੂੰ ਮਿਕਸ ਕਰਕੇ ਉਹ ਅੰਡਰਸਟੁਡ ਕਰਦੀ ਹੈ ਹਰ ਚੀਜ਼ ਆਪਾਂ ਸਮ ਟਾਈਮ ਕਹਿ ਦਿੰਦੇ ਹਾਂ ਕਿ ਇੰਨੀ ਠੇਠ ਪੰਜਾਬੀ ਤੋਂ ਕਿੱਥੋਂ ਸਿੱਖੀ ਪੁਤ ਤੇ ਸਮ ਟਈਮ ਕੁਛ ਵਰਡ ਇਦਾਂ ਦੇ ਬੋਲ ਜਾਂਦੇ ਕਿਉਂਕਿ ਆਪਾਂ ਘਰੋਂ ਸਟਾਰਟ ਕਰਾਂਗੇ ਤੇ ਕੁਛ ਗੱਲ ਬਣੇਗੀ
ਹਾਂਜੀ ਹਾਂਜੀ ਹੁ ਹੁਣ ਸਾਡੇ ਇੰਡੀਆ ਦੇ ਵਿੱਚ ਦੇਖਿਆ ਜਾਏ ਦੇਖੋ ਜਿਹੜੀ ਹਿੰਦੀ ਲੈਂਗੁਏਜ ਆ ਹਿੰਦੀ ਲੈਂਗੁਏਜ ਇਹ ਵੀ ਹਿੰਦੀ ਲੈਂਗੁਏਜ ਨਹੀਂ ਹੈ ਸਾਰੀ ਮਿਕਸਚਰ ਹੈ ਜੋ ਪਿਓਰ ਹਿੰਦੀ ਹੈ ਨਾ ਪਿਓਰ ਹੁੰਦੀ ਹੈ ਉਹ ਸਾਡੇ ਇੰਡੀਆ ਦੇ ਵਿੱਚ ਕੋਈ ਬੋਲਦਾ ਹੀ ਨਹੀਂ
ਸੰਸਕ੍ਰਿਤ ਹੈ।
ਇਹ ਸਾਰੀ ਮਿਕਸ ਇਹ ਚ ਕੁਛ ਵਰਡ ਹਿੰਦੀ ਦੇ ਨੇ, ਕੁਛ ਵਰਡ ਪੰਜਾਬੀ ਦੇ ਨੇ। ਕੁਛ ਵਰਡ ਉਰਦੂ ਦੇ ਨੇ, ਕੁਛ ਵਰਡ ਫਾਰਸੀ ਫਾਹਸੀ ਦੇ ਨੇ ਤੇ, ਇਹ ਮਿਕਸ ਕਰਕੇ ਬਣਾ ਜਦਕਿ ਜੋ ਹਿੰਦੀ ਹੈ ਨਾ ਉਹ ਤਾਂ ਕੋਈ ਬੋਲਦਾ ਹੀ ਨਹੀ ਹਾਂਜੀ ਮਿਕਸ ਹੁਣ ਇੰਗਲਿਸ਼ ਵੀ ਵਿੱਚ ਮਿਕਸ ਹੋ ਜਾਂਦੀ ਹੈ
ਹਮ ਬਿਕੋਜ਼ ਇਸ ਟਾਈਮ ਨੀਡ ਜਿਹੜੀ ਚੀਜ਼ ਦੀ ਹੈ ਨਾ ਗਲੋਬਲੀ ਆਪਾਂ ਅਗਰ ਦੇਖੀਏ ਹੁਣ ਜਿਸ ਆਪਾਂ ਦੂਸਰੇ ਕਨੈਕਟ ਕਰਦੇ ਹ ਪਹਿਲ ਇੱਕ ਦੂਸਰੇ ਸਟੇਟ ਵਿਚ ਵੀ ਨੀ ਆਪਾਂ ਕਨੈਕਟ ਕਰ ਪਾਉਦੇ ਸੀ ਹੁਣ ਤਾਂ ਦੂਸਰੇ ਦੇਸ਼ਾਂ ਨਾਲ ਕਨੈਕਟ ਕਰਦੇ ਆ
ਹਾਂਜੀ ਸਹੀ ਗੱਲ ਹੈ
ਹਿਸਾਬ ਨਾਲ ਜੋ ਨੀਡ ਆ ਜੋ ਜ਼ਰੂਰਤ ਹੈ ਟਾਈਮ ਦੀ ਜ਼ਰੂਰਤ ਨੂੰ ਕਹਿ ਸਕਦੇ ਹਾਂ ਕਿ ਉਸ ਹਿਸਾਬ ਨਾਲ ਸਾਰਾ ਦੁਨੀਆਂ ਚੱਲ ਰਹੀ ਹੈ
ਹਾਂਜੀ ਸਹੀ ਗੱਲ ਹੈ ਬਿਲਕੁਲ
ਹਾਂਜੀ ਤੇ ਉਹੀ ਚੀਜ਼ ਹੋ ਗਈ ਆ ਬਟ ਇਹ ਹੈ ਕਿ ਆਪਾਂ ਨੂੰ ਫਿਰ ਵੀ ਕਿਸੇ ਹੱਦ ਤੱਕ ਪੂਰਾ ਫੋਕਸ ਕਰਨਾ ਚਾਹੀਦਾ ਹੈ ਕਿ ਆਪਣੀ ਆਉਣ ਵਾਲੀ ਪੀੜੀ ਨੂੰ ਆਪਾਂ ਆਪਣੀ ਮਾਤਰ ਭਾਸ਼ਾ ਆਪਣਾ ਕਲਚਰ ਆਪਣਾ ਸਾਰਾ ਚੰਗੀ ਤਰ੍ਹਾਂ ਸਿਖਾ ਸਕੀਏ ਜੋ ਆਪਣਾ ਸਾਰਾ ਪੁਰਾਣਾ ਟਾਈਮ ਸੀ ਆਪਣੇ ਬਾਰੇ ਆਪਣੀ ਇਤਿਹਾਸ ਬਾਰੇ ਉਹ ਆਪਾਂ ਦੱਸ ਸਕੀਏ ਕਿਉਂਕਿ ਆਪਾਂ ਦੱਸਾਂਗੇ ਤੇ ਇਮੋਸ਼ਨਲੀ, ਸਿਰਫ ਉਹ ਆਪਣੀ ਫੈਮਿਲੀ ਨਾਲ ਕਨੈਕਟ ਹੋ ਸਕਦੇ ਸਿੱਖ ਸਕਦੇ, ਟੀਚਰਸ ਜਿੰਨਾ ਮਰਜ਼ੀ ਸਿਖਾ ਦੇ ਉਹ ਸਿਰਫ ਬੁੱਕਸ ਦਾ ਰਹਿ ਸਕ ਉਹ ਯਾਦ ਕਰ ਸਕਦੇ ਆ, ਸਿੱਖ ਨੀ ਸਕਦੇ।
ਹਾਂਜੀ, ਸਹੀ ਗੱਲ ਹੈ।
ਹਮ ਬਿਲਕੁਲ, ਇਸ ਲਈ ਘਰੋਂ ਆਪਾਂ ਸਿਖਾਵਾਂਗੇ ਤਾਂ ਵਧੀਆ ਰਹੇਗਾ, ਜੋ ਕਿ ਦਿੱਸਣਾ ਚਾਹੀਦਾ।
ਅੱਜ ਦੇ ਟਾਈਮ ਦੇ ਵਿੱਚ ਨਾ, ਸਕੂਲ ਤੋਂ ਉਮੀਦ ਨਾ ਹੀ ਰੱਖੋ ਤੇ ਵਧੀਆ। ਕਿਉਂਕਿ, ਸਕੂਲ ਹੋ ਗਂਏ ਨੇ ਵਿਕਾਊ।
ਹਮ
ਪਹਿਲੇ ਹਾਂ, ਤੇ ਪਹਿਲਾਂ ਕਹਿੰਦੇ ਨਾ ਟੀਚਰ ਹੁੰਦਾ ਟੀਚਰ ਗੁਰੂ ਦਾ ਰੁਤਬਾ ਦਿਯਾ ਜਾਂਦਾ ਅੱਜ ਕੱਲ ਟੀਚਰ ਗੁਰ ਬਾਰੇੀ ਆ ਟੀਚਰ ਇੱਕ ਸੈਲਰੀ ਪਰਸਨ ਹੈ ਸਿਰਫ
ਬਿਲਕੁਲ ਗੁਰੂ ਨੀ ਹੈ, ਸੈਲਰੀ ਪਰਸਨ ਹੈ।
ਹਾਂਜੀ -ਹਾਂਜੀ, ਗੁਰੂ ਨੀ ਹੈ ਗੁਰੂ ਹੁੰਦੇ ਸੀ ਪਹਿਲੇ ਟਾਈਮ ਦੇ ਅੱਜ ਕੱਲ ਤਾਂ, ਤੁਸੀਂ ਬਾਬੇ ਵੀ ਦੇਖ ਲੋ ਨਾ ਅੱਜ ਕੱਲ ਦੇ ਬਾਬੇ ਨੀ ਆਠ ਨੇ ਬਾਬੇ ਪਹਿਲੇ ਹੁੰਦੇ ਸੀ ਜਿਹੜੇ ਇਹ ਜੰਗਲਾਂ ਚ ਜਾ ਕੇ ਤਪੱਸਿਆ ਕਰਦੇ ਸੀ, ਅੱਜ ਦੇ ਬਾਬੇ ਨੀ ਅੱਜ ਦੇ ਬਾਬੇ ਨੂੰ ਤੁਸੀਂ ਦਸ ਰੁਪਏ ਦੋ ਅੱਗੇ ਜਾ ਕੇ ਬੀੜੀ ਪੀੰਦਾ ਹੈਗਾ, ਉਹ ਜਦੋਂ
ਅੱਜ -ਕੱਲ, ਅੱਜ ਕੱਲ੍ਹ ਮੈਂ ਇੱਦਾਂ ਹੀ ਕਹਿ ਸਕਦੀ ਹਾਂ ਕਿ ਇੱਕ ਹੀ ਗੁਰੂ ਆ ਜਿਹੜਾ ਆਪਣੀ ਫੈਮਿਲੀ ਘਰੋਂ ਚੱਲ ਸਕਦੇ ਆ, ਤੁਸੀਂ
ਹਾਂਜੀ, ਚਲੋ ਸਤਿ ਸ਼੍ਰੀ ਅਕਾਲ, ਫਿਰ ਫੇਰ ਓਕੇ। ਸਤਿ ਸ਼੍ਰੀ ਅਕਾਲ ਜੀ।
ਮਿੱਠੇ, ਸਿਉਂਠ